ਔ ਕੇ
ਹੈਲੋ?
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ।
ਬਸ ਵਧੀਆ ਜੀ, ਤੁਸੀਂ ਦੱਸੋ?
ਬਸ ਮੈਂ ਵੀ ਵਧੀਆ ਹੋਰ ਦੱਸੋ ਕੀ ਕਰਦੇ ਹੋ ਡਿਸਟਰਬ ਤਾਂ ਨਹੀਂ ਕੀਤਾ-
ਹਾਂਜੀ
ਮੈਂ ਕਿਹਾ ਤਗ ਤਾਂ ਨਹੀਂ ਕਰਦਾ ਫੋਨ ਕਰਕੇ ਕਿੱਥੇ ਬਿਜ਼ੀ ਤਾਂ ਨਹੀਂ ਸੀ
ਨਹੀ ਨਹੀ ਨਹੀਂ ਬਸ ਹਜੇ ਤੇ ਫਿਲਹਾਲ ਫਰੀ ਸੀ ਡਿਨਰ ਦੀ ਤਿਆਰੀ ਕਰਨ ਲੱਗੇ ਸੀ ਹਾਂਜੀ। ਅੱਜ ਬਸ ਉਹ ਬਣਾਇਆ ਸੀ, ਪਨੀਰ, ਸ਼ਾਹੀ ਪਨੀਰ।
ਅੱਛਾ?
ਹਾਂਜੀ ਹਾਂਜੀ
ਮੈਂ ਵੀ ਬਣਾਉਦੀ ਹਾਂ ਮੇਰੇ ਕੋਲ ਸਹੀ ਨੀ ਬਣਦਾ ਪਤਾ ਨੀ ਕਿਉਂ ਮਤਲੱਬ ਪਨੀਰ ਤਾਂ ਬਣਦਾ ਪਰ ਫਿਰ ਮੈਂ ਤਾਂ ਨੋਰਮਲ ਜਿਵੇਂ ਬੱਸ ਪਹਿਲੇ ਹਲਕਾ ਹਲਕਾ ਟਮਾਟਰ ਤੇ ਪਿਆਜ ਨੂੰ ਭੁੰਨ ਲੈਂਦੀ ਹਾਂ ਐਵੇਂ ਰਫਲੀ ਚੋਪ ਕਰਕੇ ਫੇਰ ਉਹਨੂੰ ਮਿਕਸੀ ਚੱ ਪੀਸ ਦਿੰਦੀ ਹਾਂ ਬਸ ਤੇ ਜਦੋਂ ਤੜੱਕਾ ਲਾਉਣ ਆਉਂਦਾ ਹੈ ਤੇ ਤਾਂ ਮੈਂ ਕਰਨੀ ਆ ਬਈ ਤਾਂ ਮੈਂ ਉੱਤੇ ਸਬਜ਼ੀ ਮਸਾਲਾ ਮਸੂਲਾ ਪਾ ਕੇ ਥੋੜ੍ਹੀ ਜਿਹੀ ਮਲਾਈ ਘੋਲ ਕੇ ਉਹ ਪਾ ਦਿੰਦੇ ਆਂ ਬਸ
ਅੱਛਾ ਅੱਛਾ ਨਹੀਂ ਨਹੀਂ ਅਸੀਂ ਇਦਾਂ ਬਣਾਉਂਦੇ ਹਾਂ ਜਿੱਦਾ ਦਾਂ ਹੋਣ ਜਾਂਦੇ ਅਸੀਂ ਥੋੜੇ ਮੱਤਲਬ ਪਿਆਜ਼ ਲੈ ਲਏ ਟਮਾਟਰ ਲੈ ਲਏ ਮਿਰਚਾਂ ਲੈ ਲਈਆਂ ਹਰੀਆਂ ਅਦਰਕ ਵੀ ਪਾਉਦੇ ਹਾਂ ਲਸਣ ਵੀ ਪਾਉਣੇ ਹਾਂ ਉਹਨੂੰ ਨਾ ਇੱਕ ਮੱਤਲਬ ਕੜਾੱਹੀ ਦੇ ਵਿੱਚ ਨਾ ਥੋੜਾ ਓਇਲ ਪਾ ਕੇ ਨਾ
ਅੱਛਾ
ਹਾਂਜੀ ਫਿਰ ਉਹਦੇ ਹੈ ਜੋ ਅਸੀਂ ਕੱਟ ਕੀਤਾ ਸਮਾਨ ਇਹਦੇ ਉਹਨੂੰ ਉਹਦੇ ਵਿੱਚ ਪਾ ਦਿੰਦੇ ਹੈਗੇ ਆ
ਨਹੀਂ ਸਭ ਕੁੱਛ ਇਕੱਠਾ ਪਾ ਦਿੰਦੇ ਹੋ ਮੈਂ ਤਾਂ ਅਲੱਗ ਅਲੱਗ ਪਾਉਂਦੀ ਹਾਂ ਨਾ ਪਹਿਲੇ ਪਿਆਜ਼ ਤੇ ਅੱਛਾ
ਹਾਂਜੀ ਅਸੀਂ ਸ ਉਹ ਸ਼ਾਹੀ ਪਨੀਰ ਹੁੰਦਾ ਨਾ ਫ਼ੇਰ ਉਹਨੂੰ ਸੱਭ ਕੁੱਛ ਅਸੀਂ ਉਹ ਇਕੱਠੇ ਪਾ ਦਿੰਦੇ ਹਾਂ ਪਿਆਜ਼ ਵੀ ਟਮਾਟਰ ਵੀ ਲਸਣ ਲਸਣ ਅਦਰਕ ਮਿਰਚਾਂ ਤੁਸੀਂ ਕਾਜੂ ਹੁਣ ਤੁਸੀਂ ਸ਼ਾਹੀ ਪਨੀਰ ਬਣਾ ਰਹੇ ਹੋ ਤਾਂ ਫੇਰ ਤੇ ਸਾਨੂੰ ਕਾਜੂ ਤੇ ਜ਼ਰੂਰੀ ਹੈ ਪਾਉਣੇ
ਅੱਛਾ ਹਾਂ ਮੈਂ ਕਾਜੂ ਨੀ ਪਾਉਂਦੀ ਫਿਰ
ਔਰ ਚੂ ਫੇਰ ਕਾਜੂ ਪਾਓ ਫੇਿਰ ਚੂ ਇੱਕ ਕਸ਼ਮੀਰੀ ਲਾਲ ਮਿਰਚ ਦਾ ਤੁਸੀਂ ਚਮਚਾ ਪਾ ਦੋ ਵਿੱਚੋਂ
ਰੰਗ ਦੇਣ ਵਾਸਤੇ ਮੱਤਲਬ ਉਹਰਾ ਰੰਗ ਆ ਜਾਏ ਜਿੱਦਾਂ ਲਾਲ ਲਾਲ
ਅੱਛਾ ਠੀਕ ਹੈ
ਹਾਂਜੀ ਫਿਰ ਉਹ ਪਾ ਕੇ ਅੱਧੇ ਕੁ ਗਿਲਾਸੀ ਤੁਸੀਂ ਉਹਦੇ ਵਿੱਚ ਪਾਣੀ ਪਾ ਦੋ
ਅੱਛਾ
ਹਾਂਜੀ ਤੇ ਫਿਰ ਪਲੇਟ ਨਾਲ ਢੱਕ ਕੇ ਉਹਨੂੰ ਥੋੜ੍ਹੀ ਦੇਰ ਰੱਖ ਦੋ ਤਾਂ ਕਿ ਉਹਦੇ ਜਾ ਕੇ ਥੋੜ੍ਹਾ ਜਿਹੜਾ ਅੰਦਰ ਦਾ ਥੋੜਾ ਜਿਹਾ ਜੋ ਸਮਾਨ ਪਾਇਆ ਉਹ ਸਾਡਾ ਜਿਹੜਾ ਜਿਹੜਾ ਮੁਲਾਇਮ ਜਿਹਾ ਹੋ ਜਾਏ
ਅੱਛਾ ਅੱਛਾ
ਹਾਂਜੀ ਮੱਤਲਬ ਦਸ ਪੰਦਰਾਂ ਮਿੰਟ ਤੁਸੀਂ ਉਹਨੂੰ ਰੱਖ ਲਓ ਬੋਇਲ ਕਰਨ ਤੇ
ਠੀਕ ਹੈ ਅੱਛਾ ਤੇ ਮੈਨੂੰ ਇਕ ਗੱਲ ਸਮਝ ਨੀ ਆਈ ਤੁਸੀਂ ਜਿਵੇਂ ਕਹਿੰਦੇ ਪਏ ਹੋ ਬਈ ਕੀ ਕਹਿੰਦੇ ਨੇ ਸਿੱਧਾ ਟਮਾਟਰ ਪਿਆਜ ਨੂੰ ਇਕੱਠਾ ਕਰਕੇ ਅਸੀਂ ਮਿਕਸੀ ਵਿਚ ਪੀਸ ਦੇਣਾ ਤੁਸੀਂ ਪਹਿਲੇ ਭੁੰਨਦੇ ਨੀ ਉਹਨੂੰ ਕੜਾਹੀ ਚੱ
ਨਹੀਂ ਉਹ ਮੱਤਲਬ ਕੜਾਹੀ ਦੇ ਵਿੱਚ ਉਹਨੂੰ ਅਸੀਂ ਬੋਇਲ ਕਰਨ ਵਾਸਤੇ ਏਸੀ ਕਰਕੇ ਤਾਂ ਰੱਖਿਆ ਹੈਗਾ ਹੈ
ਅੱਛਾ ਤੇ ਫਿਰ ਬਾਅਦ ਵਿੱਚ ਕੀਆਂ ਤੇ ਫਿਰ ਫਿਰ ਬਾਅ ਵਿੱਚ ਫਿਰ ਬਾਅਦ ਅਸੀਂ ਉਹਦੇ ਚ ਮਿਕਸੀ ਚ ਪਾ ਦਿੰਦੇ ਹੋ ਪੀਸ ਦਿੰਦੇ ਹੋ
ਰ ਕਰਦੇ ਹੈਗੇ ਆ ਤੁਹਾਡੀ ਮਰਜ਼ੀ ਅਗਰ ਤੁਸੀਂ ਇਹ ਚੋਂ ਥੋੜ੍ਹੀ ਮੱਤਲਬ ਜੰਜ ਬੋ ਬੋਲਦੇ ਖਸ਼ਬੋ ਚਾਹਂਦੇ ਹੈਗੇ ਉਹ ਇਹਦੇ ਵਿੱਚ ਥੋੜੀ ਖੁਸ਼ਬੂ ਆਏ ਤੇ ਤੁਸੀਂ ਜਿੱਦਾਂ ਦਾਲਚੀਨੀ ਨੀ ਹੁੰਦੀ ਹੈਗੀ ਦਾਲ ਚੀਨੀ ਪਾਲੋ ਇੱਕ ਟੋਟਾ ਮਾੜਾ ਜਿਹਾ ਤੁਸੀਂ ਕੜੀ ਪੱਤਾ ਪਾਲੋ ਇਲਾਚੀ ਪਾਲੋ ਜਾਂ ਫਿਰ ਉਹ ਏਦਾਂ ਫਿਰ ਸਮਾਨ ਪਾਉਗੇ ਤੇ ਫਿਰ ਚੀਜ਼ ਆਪੇ ਹੀ ਟੇਸਟੀ ਬਣੇਗੀ।
ਹਾਂ ਇਹ ਤਾਂ ਹੈਗੇ।
ਉਹ ਫਿਰ ਜਲਦੀ ਵਾਲਾ ਤੇ ਫਿਰ ਉਹ ਫਿਰ ਸਵਾਦ ਥੋੜ੍ਹੀ ਆਏਗਾ ਉਦੇ ਚੋਂ।
ਹਾਂ। ਨਹੀਂ ਵੈਸੇ ਲੱਗਭਗ ਮੈਂ ਵੀ ਐਵੇਂ ਬਣਾਨੀ ਆਂ। ਲੱਗਭਗ ਮੈਂ ਵੀ ਐਵੇਂ ਬਣਾਨੀ ਆ ਪਰ ਮੱਤਲਬ ਉਹ ਸਵਾਦ ਨੀ ਆਉਂਦਾ ਜਿਵੇਂ ਬਜ਼ਾਰ ਹੈ ਚੱ ਆਂਦਾ ਨਾ ਸਵਾਦ
ਉਹ ਫਿਰ ਬਾਜ਼ਾਰਾਂ ਵਾਲੇ ਅਸੀਂ ਕਿੰਨਾ ਬਣਾਣੇ ਦਿਨ 'ਚ ਚਾਰ ਪੰਜ ਬੰਦਿਆਂ ਵਾਸਤੇ ਰੋਟੀ। ਇਹ ਤੇ ਹੈ ਔਰ ਉਹਨਾਂ ਨੇ ਬਣਾਣਾ ਕਿੰਨਾ ਸੌ ਦੋ ਸੌ ਦੇ ਹਿਸਾਬ ਨਾਲ ਰੋਟੀ ਬੰਦਾ ਬਾਹਰ ਤੇ ਉਹ ਚੋਂ ਫਰਕ ਤੇ ਪੈਂਦਾ ਈ ਹੈਗਾ ਨਾਲੇ ਫੇਰ ਉਹਦੇ ਵਿੱਚ। ਉਹਨਾਂ ਨੇ ਬਈਆ ਮਿਹਨਤ ਕੀਤੀ ਦੀ ਹੈ ਪਸੀਨਾ ਵਿੱਚ ਹੋਰ ਕੀ ਪਤਾ ਨੀ ਕੀ ਕੀ ਪਿਆ ਦਾ।
ਆਹ ਇਹ ਤਾਂ ਤੁਸੀਂ ਬਿਲਕੁਲ ਠੀਕ ਬਸ ਉਹ ਬੱਚੇ ਕ ਹਾਂ ਬਸ ਉਹ ਬੱਚੇ ਕਹਿੰਦੇ ਨੇ ਨਾ ਬਈ ਉਹ ਬਈ ਮੈਨੂੰ ਉਹ ਭਲਾ ਸਵਾਦ ਨਹੀਂ ਆ ਰਿਹਾ ਬਈ ਹਾਂ ਬਸ ਬੱਚਿਆਂ ਨੂੰ ਕੀ ਸਮਝਾਈਏ ਫ਼ਿਰ ਹਨਾ।
ਹਾਂਜੀ ਨਾਲੇ ਫਿਰ ਉਹਨਾਂ ਦੇ ਫਿਰ।
ਹੂੰ ਹਾਲੇ ਕਿੰਨੀ ਕੋਸ਼ਿਸ਼ ਕਰੀ ਤ ਦੇਖੋ ਬਾਹਰ ਦਾ ਖਾਂਦੇ ਨੇ। ਤੇ ਮੈਂ ਸਗੋਂ ਘਰ ਬਣਾ ਕੇ ਦੇਂਦੀ ਆਂ ਮੋਮੋਸ ਵਗੈਰਾ ਸਬ ਬਾਹਰ ਦੇ ਨਾਲ ਹਾਂ। ਲੇਕਿਨ ਫਿਰ ਵੀ ਟਵੀਸ਼ਨ ਹਾਂ ਮੈਂ ਬਣਾ ਦੇਨੀ ਆ। ਫਿਰ ਟਵੀਸ਼ਨ-ਟਵੀਸ਼ਨ ਤਾਂ ਆਉਂਦੇ ਵਾਰੀ ਫਿਰ ਇਹਨਾਂ ਨੇ ਖਾਂਦੇ ਆਉਣਾ ਫਿਰ ਮੈਨੂੰ ਪਤਾ ਲੱਗ ਜਾਂਦਾ ਜਦੋਂ ਆ ਕੇ ਰੋਟੀ ਕੇ ਨੀ ਖਾਂਦੇ ਨਾ। ਮਤਲਬ ਪੱਕਾ ਕੁਛ ਖਾ ਕੇ ਆਏ ਨੇ ਬਾਹਰੋਂ ਹਾਲੇ ਜਦੋਂ ਉਹ ਕਹਿੰਦੇ ਨੇ ਨਾ। ਕੁਛ ਖਾਣ ਤੇ ਦਿਲ ਕਰ ਰਿਹਾ ਬਾਹਰੋਂ ਮੰਗਾਈਏ ਘਰ, ਮੈਂ ਨਾਲ ਹੀ ਮੈਂ ਘਰ ਬਣਾ ਦਿੰਨੀ ਹਾਂ ਕੁਛ ਨਾ ਕੁਛ ਪਾਸਤਾ ਸਤਾ ਬਣਾਤਾ ਜਲਦੀ-ਜਲਦੀ ਹਨਾ।
ਹਾਂਜੀ ਹਾਂਜੀ ਇਹ ਤੇ ਹੈ ਈ ਏ। ਇਹੀ ਚੀਜ਼ਾਂ ਬੱਚੇ ਅੱਜ ਕਲ ਫਾਸਟ ਫੂਡ ਹੀ ਪਸੰਦ ਕਰਦੇ ਹੈਗੇ ਆ।
ਹਾਂ ਸਹੀ ਗੱਲ ਆ ਬਚੇ ਨੀ ਮੁੂੜਦੇ।
ਹੁਣ ਤੁਹਾਨੂੰ ਪਨੀਰ ਬਣਾਇਆ ਕਹਿੰਦਾ ਮੰਮਾ ਹ ਅਸੀਂ ਨੀ ਖਾਣਾ ਹੈਗਾ। ਸਾਨੂੰ ਕੁਛ ਫਾਸਟ ਫੂਡ ਮੰਗਾ ਕੇ ਦਓ ਹੁਣ।
ਹਹ ਨਹੀਂ ਨਹੀਂ ਅਸੀਂ ਜਾਇਦਾਤ ਮੈਂ ਵੀ ਨੀ ਦਿੰਦੀ ਬੱਚਿਆਂ ਨੂੰ।
ਹਾਂਜੀ ਨਹੀਂ ਸੰਡੇ ਸੰਡੇ ਮੇਰੇ ਸੰਡੇ ਸੰਡੇ ਜਿੱਦਾਂ ਹੁਣ ਇਤਵਾਰਏ ਨਾ ਅੱਜ। ਹਾਂਜੀ ਫੇਰ ਇਹਨਾਂ ਨੂੰ ਅਸੀਂ ਮੰਗਵਾਤਾ ਹੈ ਸਾਡਾ ਵੀ ਫਿਰ ਮਨ ਕਰ ਦਿੰਦਾ ਚਲੋ। ਕੋਈ ਨੀ ਬੱਚੇ ਪਾਂਦੇ ਫੇਰ ਅਸੀਂ ਵੀ ਖਾ ਲੈਂਨੇ ਆ ਥੋੜਾ ਬਹੁਤ ਭਾਵੇਂ ਅਗਰ ਅੰਦਰੋਂ ਮਨ ਸਾਡਾ ਹੀ ਹੋਏ ਨਾਮ ਅਸੀਂ ਬੱਚੇ ਦਾ ਲਾ ਕੇ ਮੰਗਵਾ ਲੈਂਨੇ ਆ।
ਹਾਂ ਇਹ ਤਾਂ ਬੜਾ ਠੀਕ ਗੱਲ ਕੀਤੀ ਤੁਸੀਂ। ਆਹੋ ਸਾਡਾ ਵੀ ਦਿਲ ਕਰਦਾ ਈ ਏ ਖਾਣ ਤੇ।
ਹਾਂਜੀ-ਹਾਂਜੀ ਹੋਰ ਕੀ ਹੈਗਾ, ਹੋਰ ਕੀ ਖਾਣਾ ਹੈਗਾ, ਇਹੀਓ ਹੈਗਾ।
ਹਾਂ ਵੈਸ ਜ਼ਿਆਦਾਤਰ ਮੈਂ ਕੋਸ਼ਿਸ਼ ਕਰਨੀ ਹਾਂ ਘਰ ਹੀ ਬਣਾਵਾਂ ਬ ਫਿਰ ਕਦੀ ਕਧਾਰ ਹੋ ਜਾਂਦਾ ਜਿਵੇਂ ਚਲ। ਕੋਈ ਆਇਆ ਗਿਆ ਹੁੰਦਾ ਟਾਈਮ ਨਹੀਂ ਲੱਗਦਾ ਐ ਨਾ ਅਚਾਨਕ ਗੈਸਟ ਆ ਜਾਣ। ਫੇਰ ਚੱਲ ਮੈਂ ਜ਼ਮੈਟੋ ਤੋਂ ਮੰਗਵਾ ਲੈਂਨੀ ਆ ਸਮਾਨ ਜਿਵੇਂ ਵਰੋ ਸਬਜ਼ੀ ਬਨਾ ਮੰਗਾ ਲੈਂਨੀ ਆ ਫੁਲਕੇ ਮੈਂ ਆਪ ਬਣਾ ਲੈਂਨੀ ਆ ਚਲੋ ਥੋੜਾ ਕੰਮ ਜਲਦੀ ਹੋਜੇਗਾ ਨਾਲੇ ਗੈਸਟ ਕੋਲ ਬੰਦਾ ਬਹਿ ਜਾਂਦਾ ਝੱਟ ਹਨਾਂ।
ਹਾਂਜੀ ਇਹ ਤੇ ਈ ਐ।
ਹਾਂ ਹੋਰ ਕੀ-ਕੀ ਬਣਾ ਲੈਂਦੇ ਤੁਸੀਂ?
ਬਸ ਕੜੀ ਨੂੰ ਛੱਡ ਕੇ ਤੇ ਵੈਸੇ ਸਾਰਾ ਕੁਛ ਬਣਾ ਲੈਂਨੇ ਹੈਗੇ। ਕੜੀ ਨੀ ਬਣਦੀ ਹੈਗੀ ਬਸ ਮੇਰੇ ਕੋਲੋਂ।
ਅੱਸਾ ਫਿਰ ਕੜੀ ਕੌਣ ਬਣਾਦਾ।
ਕੜੀ ਮੰਮਾ ਬਣਾਦੇ ਹੈਗੇ ਆ। ਹਾਂਜੀ-ਹਾਂਜੀ ਤੁਸੀਂ ਬਣਾ ਲੈਂਦੇ ਓ?
ਨਾ ਮੈਂ ਤਾਂ ਮ ਤੇ ਬਹੁਤ ਢਾਵੀਆਂ ਢਾਵੀਆਂ ਸਬ ਜ ਹਾਂਦੀਆਂ ਬਣ
ਅੱਛਾ-ਅੱਛਾ! ਮੈਨੂੰ ਵੀ ਨੀ ਆਂਦੀਆਂ ਸੀ ਪਹਿਲੇ ਬਸ ਥੋੜਾ-ਬਹੁਤਾ ਯੂਟਿਊਬ ਤੇ ਵਗੈਰਾ ਦੇਖ-ਦੇਖ। ਪਿੱਛੇ ਬਣਾਉਣੀਆਂ ਸਿੱਖੀਆਂ ਹੈਗੀਆਂ
ਨਹੀਂ ਮੈਂ ਯੂਟਿਊਬ ਤੋਂ ਨਹੀਂ ਸਿੱਖਿਆ ਮੈਂ ਆਪ ਆਪਣੇ ਆਪ ਹੀ ਜਿਵੇਂ ਅੰਦਾਜ਼ਾ ਲੱਗ ਜਾਂਦਾ ਸੀ ਖਾਂਦੇ ਹਾਂ ਜੋ ਟੇਸਟ ਆ ਰਿਹਾ ਹੈ
ਹਾਂਜੀ- ਹਾਂਜੀ ਨਹੀਂ ਪਹਿਲੇ ਸ਼ੁਰੂ- ਸ਼ੁਰੂ ਚ ਬਣਾਏ ਸੀ ਨਾ ਜਿਹੜਾ ਇਏਦਾਂ ਨੂਨ ਮਿੱਰਚ ਜਦੋ ਸਾਨੂੰ ਹਿਸਾਬ ਨੀ ਆਉਂਦਾ ਹੈਗਾ ਸੀ ਬਣਾਉਣ ਦਾ, ਹਾਂਜੀ- ਹਾਂਜੀ
ਥੋੜ੍ਹਾ ਆਈਡੀਆ ਹੋ ਜਾਂਦਾ ਵੈਸੇ ਮੈਂ ਜ਼ਿਆਦਾਤਰ ਨਮਕ ਘੱਟ ਹੀ ਰੱਖਣੀ ਆ ਆਪ ਸਬਜ਼ੀਆਂ ਚ ਨਾ, ਚਲੋ ਬਾਆਦ ਵਿੱਚ ਪੈ ਜਾਂਦਾ
ਹਾਂਜੀ -ਹਾਂਜੀ ਇਹ ਤਾਂ ਹੈ, ਹੀ ਨਹੀਂ ਜਿੱਦਾਂ ਜ਼ਿਆਦਾ ਪੈ ਜਾਏ ਤੇ ਉਹਦਾ ਵੀ ਕੋਈ ਹੁੰਦਾ ਹੀ ਹੋਣਾ ਇਲਾਜ ਐਸੀ ਗੱਲ ਨਹੀਂ
ਕਹਿਣ ਦੇ ਨੇ ਜਿਵੇਂ ਅਗਰ ਤਰੀ ਵਾਲੀ ਸਬਜੀ ਜਦੋ ਵਿੱਚ ਆਲੂ ਵਗੈਰਾ ਐਵੇਂ ਪਾ ਦੋ ਕਿਉਂਕਿ ਆਲੂ ਉਬਲਦੇ ਨੇ ਨਾ ਤੇ ਆਲੂ ਨਿਚੋੜ ਲੈਂਦਾ ਨਾ
ਹਾਂਜੀ ਜਬ ਮੈਂ ਦੇਖਿਆ ਸੀ ਕਿ ਕੋਈ ਕਹਿੰਦਾ ਕਿ ਜਿੱਦਾਂ ਆਟੇ ਦੀ ਲੋਈ ਪਾ ਦਿੰਦੇ ਵਿੱਚ ਵੀ ਲੂਣ ਸੋਖ ਲੈਂਦਾ ਬਾਕੀ ਪਤਾ ਨੀ, ਕੀ ਪਤਾ ਸੁਣਿਆ ਹੈ ਪਰ ਕਦੇ ਕੀਤਾ ਨਹੀਂ ਟਰਾਈ
ਹਾਂ ਨਹੀਂ ਕੀਤਾ ਮੇ ਕੀਤਾ ਨੌਬਤ ਨਹੀ ਆਈ ਨੀ ਕਦੇ ਕਰਨ ਦੀ
ਹਾਂਜੀ ਇਹ ਤੇ ਹੈ ਹੀ ਹੈ ਪਹਿਲਾਂ ਹੀ ਅਸੀਂ ਘੱਟ ਹੀ ਪਾਉਂਦੇ ਹੈਗੇ ਆਂ ਬਾਅਦ ਚ ਪਾਲਾਂਗੇ ਬਈਆ
ਹਾਂ ਦੇਖੋ ਨਮਕ ਘੱਟ ਪਾਦੋ ਬਾਅਦ ਦੇ ਵਿੱਚ ਪੈ ਜਾਂਦਾ
ਹਾਂਜੀ- ਹਾਂਜੀ ਹੋਰ ਆਪ ਜੀ ਕੀ ਕੁਛ ਕੰਮ ਵਗੈਰਾ ਕਰਦੇ ਹੋ ਕਿ ਖਾਲੀ ਹਾਊਸ ਵਈਫ ਹੈਗੇ ਉਹ
ਨਹੀਂ -ਨਹੀਂ ਮੈਂ ਤਾਂ ਕੰਮ ਕਰਨੀ ਮੈਂ ਤਾਂ ਮਤਲਬ ਹਲੇ ਕਲਾਸਿਸ ਲੈ ਰਹੀ ਹੈ ਨਾ ਆਪਣੀ
ਅੱਛਾ, ਅੱਛਾ ਜੀ ਟਿਊਸ਼ਨ ਵਗੈਰਾ ਕਰਦੇ ਹੋ ਤੁਸੀਂ
ਨਹੀਂ -ਨਹੀਂ ਮੈਂ ਮਤਲਬ ਕਲਾਸਿਸ ਲੈ ਰਹੀ ਹਾਂ ਕੰ ਕੋਰਸ ਦੀਆਂ ਹਾਂ ਪੜੇ ਟਮ
ਅੱਛਾ ਅੱਛਾ ਪੜਦੇ ਹੈਗੇ ਉਹ, ਅੱਛਾ-ਅੱਛਾ ਜੀ ਹੋਰ ਆਪ ਜੀ ਕਿਸ ਸਾਈਡ ਹੁੰਦੇ ਹੈਗੇ ਉਹ
ਹੈਂ ਆਪਾਂ ਇੱਥੇ ਹੀ ਹੁੰਦੇ ਹਾਂ ਥੋੜਾ ਜਿਹਾ, ਨੌਕਰ ਹੀ ਹੈਗੇ
ਅੱਛਾ ਲੋਕਲ ਹੀ ਹਰਿਆਣਾ ਚ ਅੱਛਾ ਅੱਛਾ ਆ ਤੇ ਉੱਥੇ ਕੈਸਾ ਤਾ ਮੌਸਮ ਬਰਸਾਤ ਬਰਸਾਤ ਆਈ ਨ ਉਧਰ ਨਹੀਂ ਮੌਸਮ
ਅੱਜ ਤਾਂ ਬਹੁਤ ਅੱਛਾ ਮੌਸਮ ਸੀ ਇੱਥੇ, ਮਤਲਬ ਮੀਂਹ ਨੀ ਆਇਆ ਚਲੋ ਬਟ ਓਦਾਂ ਹਵਾ ਹਾਂ ਉਹ ਤਾਂ ਹਵਾ ਤਾਂ ਹੀ ਮਤਲਬ ਵਧੀਆ ਮੌਸਮ ਸੀ ਘੁੰਮਣ ਲਾਇਕ ਮੌਸਮ ਹੁੰਦਾ ਨਾ ਜਿਹੜਾ ਉਹ ਸੀ
ਹਾਂਜੀ- ਹਾਂਜੀ ਇੱਧਰ ਸਾਡੇ ਯੂਪੀ ਸਾਈਡ ਵਾਲੇ ਪਾਸੇ ਬੜੀ ਗਰਮੀ ਹੈਗੀ ਆ
ਹਮ ਨਹੀਂ ਨਹੀਂ ਆਉਂਦਾ ਦੇਖੋ ਬੁਮਾ ਮਰ
ਹਾਂਜੀ, ਹੁਣ ਗੁੰਮਾ ਹੀ ਹੋਇਆ ਤਾਂ ਹੈਗਾ ਬਹੁਤ ਵੈਸਾ ਚਿਪ ਚਿਪੀ ਜਿਹੀ ਗਰਮੀ ਹੋਈ ਦੀ ਹੈਗੀ ਹੁਣ ਦੇਖੋ ਕਿੰਨੇ, ਹਾਂਜੀ ਜੀ ਆ ਜਿਹੜੀ ਹੁਣ ਜੂਨ ਸੀ ਨਾ ਮੌਸਮ ਠੀਕ ਸੀ ਇਹ ਜਦੋਂ ਤਾਂ ਹੁਣ ਜੁਲਾਈ ਆਇਆ ਨਾ ਤੇ ਮੌਸਮ ਐਸਾ ਚਿਪ ਚਿਪ ਪਸੀਨਾ, ਚਿਪ ਚਿਪ ਪੈਸਾ ਹੋਇਆ ਤਾਂ ਹੈਗਾ ਬਹੁਤ ਜ਼ਿਆਦਾ ਗੰਦਾ ਮੌਸਮ ਹੋਆਦਾ ਹੈ ਗਰਮੀ ਨੇ ਬੜਾ ਪਰੇਸ਼ਾਨ ਹੈਗਾ ਬੰਦਾ ਫਿਰ ਕਿੱਥੇ ਆਉਣ ਜਾਣ ਦਾ ਵੀ ਮਨ ਨਹੀਂ ਕਰਦਾ ਹੈਗਾ ਗਰਮੀ ਦੇ ਵਿੱਚ, ਨਾ ਆਉਣ ਜਾਣ ਦਾ ਮਨ ਕਰਦਾ ਹੈ ਤੇ ਨਾ ਹੀ ਕੁਛ ਬਣਾਉਣ ਬਣਾਉਣ ਦਾ ਮਨ ਕਰਦਾ ਹੈ ਗਰਮੀ ਚ ਤੇ, ਹਾਂਜੀ -ਹਾਂਜੀ ਹੋਰ- ਹੋਰ ਇਹ ਤੇ ਹੈ ਹੀ ਆ ਸਹੀ ਹਾਂਜੀ ਇਹ ਤੇ ਹੈ ਹੀ ਏ ਬਟ ਗਰਮੀਆਂ ਚ ਕਿ ਬੰਦਾ ਕੋਈ ਬਣਾ ਕੇ ਖੁਵਾ ਦੇ ਸਾਨੂੰ
ਹਾਂ ਨਾਲੇ ਕੁੱਛ ਗੈਸਟ ਵੀ ਆਇਆ ਗਿਆ ਤੁਹਾਨੂੰ ਪਤਾ ਰਹਿੰਦਾ ਵੇ
ਹਾਂਜੀ ਇਹ ਤੇ ਹੈ ਹੀ ਹੈ ਹਾਂਜੀ -ਹਾਂਜੀ ਛੁੱਟੀਆਂ ਚ ਵੀ ਫਿਰ ਆਉਣਾ ਹੁੰਦਾ ਸਭ ਨੇ
ਹਾਂ ਇਹ ਤਾਂ ਹੈ ਫੇਰ ਅਸੀਂ ਵੀ ਤਾਂ ਜਾਂਦੇ ਹਾਂ ਨਾ ਆਪਣੇ
ਹਾਂਜੀ ਇਹ ਤੇ ਹੈ ਹੀ ਏ ਚਲੋ ਹੋਰ ਘਰ ਸਭ ਪਰਿਵਾਰ ਠੀਕ
ਹਾਂ ਸਭ ਵਧੀਆ ਬਸ ਰੋਟੀ ਦੀ ਤਿਆਰੀ ਕਰਦੇ ਪਏ ਮੈਂ ਵੀ ਬਣਾਉਂਦੀ ਪਈ ਸੀ ਰੋ
ਤੁਸੀਂ ਅੱਜ
ਹੋਣ ਅੱਜ ਅਸੀਂ ਗੁਰਦੁਆਰਾ ਸਾਹਿਬ ਗਏ ਵੇ ਸੀ ਤੇ ਉੱਥੋਂ ਵੈਸੇ ਪ੍ਰਸ਼ਾਦਾ ਸ਼ਕ ਅਸੀ ਲੇਟ ਹੀ ਗਈ ਸੀ ਸ਼ਾਮ ਨੂੰ ਤੇ ਹੁਣ ਥੋੜੀ ਦੇਰ ਬਾਅਦ ਇਹਨਾਂ ਨੂੰ ਭੁੱਖ ਲਾਂਗ ਜਾ ਨੀ ਆਉਗੀ ਲੇਟ ਹੋਣਗੇ ਫੇਰ ਮੈਂ ਕਿਹਾ ਚੱਲ ਰਲਕੇ ਆਪ ਖਿਚੜੀ ਬਣਾਦਾ ਰ ਡਜਸਟ ਵੀ ਹੋ ਜਾਏਗੀ ਫਿਰ ਹਨਾ ਬਾਹ
ਚਲੋ ਵਧੀਆ ਐ ਬਸ ਵਧੀਆ
ਅਸੀਂ ਬਣਾ ਬੈਠੇ ਰੋਟੀ ਸਬਜ਼ੀ ਆ ਬਣਾਣੀਈ ਹੇ ਸਬਜ਼ੀ ਤੁਸੀਂ
ਬਸ ਬਸ ਸਬਜ਼ੀ ਤੇ ਬਣ ਗੀ ਏ ਬਸ ਫੁਲਕੇ ਫੁਲਕੇ ਲਾਣੇ ਜਦੋਂ ਕਾਹਾਂਗੇ ਫੇਰ ਹੀ ਤਾਂ ਹੀ ਗਰਮ ਗਰਮ ਤਵਾ ਧਰ ਕੇ ਫੇਰ ਇਹਨਾਂ ਨੂੰ ਬਣਾ ਦੇਣਾ ਹੈਗਾ ਬਾਕੀ ਬੱਚੇ ਆਜੇ ਜੋ ਸਮਾਨ ਮੰਗਾਇਆ ਉਹ ਲੱਗੇ ਨੇ ਆਪਣੇ ਆਰੇ ਖਾਨ ਨੂੰ
ਅੱਛਾ
ਹਾਂਜੀ ਰਾਤ ਨੂੰ ਸਾਡੀ ਰੋਟੀ ਘੱਟ ਹੀ ਹੁੰਦੀ ਹੈਗੀ ਹੈ ਤਾਂਕਿ ਸਾਡਾ ਲੰਚ ਚ ਈ ਥੋੜਾ ਲੇਟ ਹੋ ਜਾਂਦਾ ਹੈਗਾ ਐ ਨਾ ਤੇ ਫੇਰ ਰਾਤੀ ਤੇ ਬਸ ਜਿਆਦਾਤਰ ਇਸ ਏਸਕਿਪ ਕਿਪ ਈ ਕਰੀਦਾ ਹੈ ਕਿ ਚਲੋ ਦੁੱਧ ਵਗੈਰਾ ਲ ਲਿਆ ਥੋੜਾ ਬਹੁਤਾ ਪੀਣ ਵਾਸਤੇ
ਹੀਂ ਸਾਡਾ ਵੀ ਘੱਟ ਹੀ ਹੁੰਦਾ ਵਾ ਮੰਮੀ ਹੁਣ ਖਾਂਦੇ ਨੀ ਕਿ ਰਾਤੀ ਡਾਇਜਸਟ ਹੁੰਦੀ ਨੀ ਇਹਨਾ ਨੂੰ ਤੇ ਫੇਰ ਮੈਂ ਵੀ ਥੋੜਾ ਜਿਹਾ ਉਹਦੇ ਤੇ ਸੀ ਆਪਣਾ ਵੇਟ ਲੂਜ ਤੇ ਸੀ ਫਿਰ ਮੈਂ ਵੀ ਨੀ ਖਾਰੀ ਪਾਪਾ ਇੱਕ ਇੱਕ ਫੁਲਕਾ ਖਾਣਾ ਹੁੰਦਾ ਪਾਪਾ ਨੇ ਤੇ ਭੈਣ ਏ ਛੋਟੀ ਓਹਨੇ ਵੀ ਇ ਖਾਣਾ ਐ ਘਟ ਘਾਟ ਹੀ ਖਾਂਦੇ ਰਾਤੀ ਫੇਰ ਹਜ਼ਮ ਨੀ ਹੁੰਦੀ ਨਾ ਹਾਲੇ ਇੱਕ ਫੁਲਕਾ ਖਾਣ ਤੋਂ ਬਾਅਦ ਵੀ ਕਿੰ
ਚ ਕੀ ਕਰਦੇ ਹੋ ਮਤਲਬ ਰਾਤ ਨੀ ਖਾਂਦੇ ਰੋਟੀ ਵਗੈਰਾ
ਟੈਮ ਖਾਨੀ ਆ ਦਿਨ ਇਚ ਪੂਰੇ ਦਿਨ ਚ ਭਾਵੇਂ ਦੁਪਹਿਰੇ ਖਾ ਲਾ ਜਾਂ ਸਵੇਰੇ ਖਾ ਲਾ ਹਾਂ ਹਾਂ ਜਿਵੇਂ ਐ ਲਾ ਲਓ ਸ਼ਾਮੀ ਛੇ ਵਜੇ ਤੋਂ ਬਾਅਦ ਛੇ ਵਜੇ ਤੋਂ ਲੈ ਕੇ ਜਿਵੇਂ ਐ ਸ਼ਾਮ ਦੇ ਛੇ ਵਜੇ ਤੋਂ ਲੈ ਕੇ ਅਗਲੇ ਦਿਨ ਦੇ ਬਾਰਾਂ ਇੱਕ ਵਜੇ ਤੱਕ ਮੈਂ ਕੁਛ ਨਹੀਂ ਖਾਂਦੀ ਹਮ ਚਲੋ ਠੀਕ ਹੈ ਮੈਂ ਕਰਨੀ ਆਂ ਫੇਰ ਹਾਂਜੀ ਓਕੇ ਜ ਜੀ ਸ ਸ਼੍ਰੀ ਕਾ